ਹੋ।
ਹਾਂ ਜੀ ਸਤਿ ਸ਼੍ਰੀ ਅਕਾਲ ਜੀ।
ਹਾਂ ਜੀ ਸਤਿ ਸ੍ਰੀ ਅਕਾਲ ਕੀ ਹਾਲ ਏ।
ਵਧੀਆ ਜੀ ਵਧੀਆ ਤੁਸੀਂ ਸੁਣਾਓ।
ਬਸ ਵਧੀਆ। ਨੀਂਦ ਨਹੀਂ ਆ ਰਹੀ ਸੀ। ਮੈਂ ਕਿਹਾ ਚਲੋ ਤੁਹਾਨੂੰ ਫੋਨ ਕਰਦੇ ਹਾਂ।
ਅੱਛਾ ਜੀ ਦੁਪਹਿਰੀ ਸੋ ਲੀਤਾ ਹੋਏਗਾ ਤੁਸੀਂ।
ਹਾਂ ਬੱਸ ਦੁਪਹਿਰੇ ਸੋ ਜਾ ਹੀ ਦਿਆ ਨਾ ਤੇ ਫਿਰ ਰਾਤੀ।
ਬਸ ਫੇਰ ਰਾਤੀ ਨੀਂਦ ਨੀ ਆਉਂਦੀ ਨਾ। ਅਸੀਂ ਤੇ ਸੋ ਜਾਂਦੇ ਹਾਂ ਸਟੈਂਡ ਤੱਕ ਪਤਾ ਹੀ ਏ।
ਅੱਛਾ ਅੱਛਾ ਤੁਸੀਂ ਅਜ ਜਾ ਰਹੇ ਹੋ।
ਹ ਸਾਡੇ ਘਰ ਦੇ ਕੋਲ ਜਗਰਾਤਾ ਏ ਅੱਜ ਇੰਨੀ ਤੇਜ਼ ਤੇ ਰਿਵਾਜ਼। ਤੀ ਤੇ ਇਹਨਾਂ ਨੇ ਬਸ ਨੀਂਹ ਇਹ ਦੀ ਖ਼ਰਾਬ ਹੋ ਗੀ।
ਅੱਛਾ ਅੱਛਾ ਤੇਓ ਮੈਂ ਤੁਹਾਨੂੰ ਦੇਖਿਆ ਨਾ ਤੁਂਸ ਓਨਲਾਈਨ ਹੈ ਗੇ ਸੀ ਤੇ ਮੈਂ ਕਿਹਾ ਚਲੋ ਤੁਹਾਨੂੰ ਫੋਨ ਕਰ ਲੈਂਦੇ ਆਂ
ਬਸ ਇੱਕ ਵਾਰ ਨੀਂਦਰ ਖ਼ਰਾਬ ਹੋ ਜਾਏ ਤੁਹਾਨੂੰ ਪਤਾ ਫਿਰ ਆਂਦੀ ਨੀ
ਹਾਂ ਤੁਸੀਂ ਮਤ ਕਿ। ਤੁਸੀਂ ਬਹੁਤ ਪਤਲੇ ਹੋਏ ਪਏ ਓ ਯੇ ਯੋਗਾ ਵਗੈਰਾ ਤੁਸੀਂ ਕਰਦੇ ਹੋ ਕੁਛ।
ਨਹੀਂ ਨਹੀਂ ਯੋਗਾ ਤੇ ਨਹੀਂ ਕਰਦੀ ਬਸ ਥੋੜਾ ਜਿਹਾ ਰੂਟੀਨ ਚੇਂਜ ਕੀ ਕੀਤੀ ਦੀ ਆਪਣੀ ਹਾਂਜੀ ਬਸ ਸਵੇਰੇ ਵੋਕ ਤੇ ਚੱਲ ਜਾਨੀ ਆ ਤੇ ਗੁਰਦੁਆਰੇ ਹੀ ਚੱਲ ਜਾਨੀ ਵੋਕ ਤੇ ਨੀ ਜਾਂਦੀ ਬਸ ਗੁਰਦੁਆ ਦੂਰ ਐ ਨਾ ਥੋੜੀ ਨਾਲ ਨਾਲ ਵੋਕ ਹੋ ਜਾਂਦੀ ਏ ਗੁਰਦੁਆਰੇ ਚੱਲ ਜਾਨੇ ਆ
ਹਾਂ
ਤੇ ਥੋੜਾ ਗਰਮ ਪਾਣੀ ਪੀਣਾ ਸਟਾਰਟ ਕੀਤੈ ਵੈ ਹਾਂਜੀ ਤੇ ਡਾਇਟ ਚੋਂ ਬਾਹਰ ਦੀ ਚੀਜ਼ਾਂ ਸਾਰੀਆਂ ਬੰਦ ਕਰਤੀਆਂ
ਅੱਛਾ ਅੱਛਾ।
ਹਾਂਜੀ ਹਾਂਜੀ।
ਬਾਹਰ ਦੀ ਤਾਂ ਖੈਰ ਮੈਂ ਵੀ ਨੀ ਖਾਂਦੀ ਮੈਨੂੰ ਜ਼ਿਆਦਾ ਵਧੀਆ ਹੀ ਨੀ ਲੱਗਦੀ ਬਾਹਰ ਦੀਆਂ।
ਨੀ ਬਾਹਰ ਦੀ ਗੱਲ ਨੀ ਹੈ ਅਸੀਂ ਘਰ ਵੀ ਬੜਿਆ ਖਾ ਲੈਣੇ ਬਗਾਚ ਚੀ ਪੂੜੀਆਂ ਹੋ ਗਈਆਂ ਭਠੂਰੇ ਹੋ ਗਏ ਹਨਾ
ਹਮ ਹੂੰ ਹੂੰ
ਘਟਾਤੇ ਦਾ ਹੁਣ
ਹਾਂ ਨਹੀਂ ਸਾਡੇ ਤੇ ਬੱਚੇ ਖਾਂਦੇ ਹੀ ਨਹੀਂ ਤੇ ਮੇਰੇ ਖਰ ਤੇ ਪੂੜੀਆਂ ਬੰਨੀਆਂ ਹੀ ਸਦੀਆਂ ਹੋ ਜਾਂਦੀਆਂ ਨੇ
ਨਹੀਂ ਨਹੀਂ ਸਾਡੇ ਘਰ ਤੇ ਬੜੀਆਂ ਬਣਦੀਆਂ ਨੇ। ਮੇਰੇ ਤੇ ਆਪਣੀ ਕੁੜੀ ਨੂੰ ਬੜੀ ਪਸੰਦ ਏ ਕੁੜੀਆਂ ਕੁਛ ਨਾ ਪਸੰਦ ਪਰ ਬਨਾਨੀ ਅਸੀਂ ਵੀ ਓਕੇਜਨਲੀ ਆਂ ਸੰਡੇ ਨੂੰ ਬਣਾ ਲ ਨੀ ਅਸੀਂ ਤਾਂ ਕੋਈ ਫੈਸਟੀਵਲ ਅਸੀਂ ਵੀ ਨੀ ਬਲ ਨਾਲੇ ਗਰਮੀ ਇੰਨੀ ਕਿ ਪੁੂੜੀਆਂ ਕੋਈ ਖਾਏ
ਸਹੀ ਗੱਲ ਹੈ ਹਾਂ ਹਾਂ
ਮੌਸਮ ਦੇ ਨਾਲ ਪਤਾ ਲੱਗਦਾ ਸਵਾਦ ਦਾ
ਹਾਂ ਵੈਸੇ ਉੱਥੇ ਯੋ ਹਾਂ ਮਤ ਕਿ ਯੋਗਾ ਦੀ ਕੋਚਿੰਗ ਵਗੈਰਾ ਚੱਲਦੀ ਹੈ ਯਾਂ ਫਿਰ। ਬਗੀਚੇ ਵਗੈਰਾ ਚ ਹੁੰਦੀਆਂ ਨੇ ਯੋਗਾ ਕਲਾਸਿਸ।
ਨਹੀਂ ਮੈਂ ਕਦੀ ਗਈ ਨੀ ਅੱਜ ਤੱਕ ਯੋਗਾ ਮੈਨੂੰ ਆਂਦਾ ਯੋਗਾ ਦਾ ਥੋੜਾ ਬਹੁਤਾ ਮੈਨੂੰ ਮੈਂ ਕੋਲਜ ਕੀਤਾ ਸੀ ਨਾ ਕੋਰਸ ਆਪਣੇ ਬਸ ਥੋੜਾ ਬਹੁਤ ਥੋ ਤਾਂ ਆਂਦਾ ਏ ਜਿਹੜਾ ਓਹੀ ਕਰ ਲੈਂਨੇ ਆਂ
ਅੱਛਾ ਅੱਛਾ ਠੀਕ ਹਾਂ ਨਹੀਂ ਸਾਡੇ ਇੱਥੇ ਤੇ ਬਹੁਤ ਕ੍ਰੇਜ਼ ਹੈਗਾ ਯੋਗਾ ਦਾ। ਕਿਉਂਕਿ ਅ ਮ ਮਤ ਕਿ ਸਵੇਰੇ ਕਲਾਸਿਸ ਚੱਲਦੀਆਂ ਨੇ। ਫਰੀ ਆਫ ਫਰੀ ਆਫ ਚਾਰਜ ਚਲਦੀਆਂ ਨੇ ਬਗੀਚੇ ਦੇ ਵਿਚ
ਅਛਾ ਜੀ।
ਹਾਂ ਸਵੇਰੇ ਸਾਢੇ ਪੰਨ ਤੋ ਲੈ ਕੇ ਮੈਂ ਜਾਦੀ ਹਾਂ ਨਾ ਸਵੇਰੇ ਸਾਢੇ ਪੰਨ ਤੋ ਲੈ ਕੇ ਸਾਢੇ ਛੇ ਵਜੇ ਤੱਕ
ਇਕ ਘੰਟਾ ਤੁਸੀ ਕਰਦੇ ਓ ਪਰ ਮੈਨੂੰ ਫ਼ਰਕ ਤੇ ਲਗਦਾ ਨੀ ਪਿਆ ਤੁਸੀ ਪਤਲੇ ਤੇ ਹੋਏ ਨੀ
ਪਨ ਮੈਂ ਪਲੇ ਪਤਲੀ ਪਤਲੀ ਨੀ ਹੁੰਦੀ ਨਾ ਲੇਪ ਮੇਰੇ ਕੋ ਅ ਸ ਚੁਸਤੀ ਬੜੀ ਰਹਿੰਦੀ ਏ ਮੈਨੂੰ ਸਭ ਦੇਖ ਕੇ ਕਹਿੰਦੇ ਨੇ ਕਿ ਤੁਹਾਡੇ ਚ ਇਨੀ ਐਨਰਜੀ ਕਿਸ ਤਰ੍ਹਾਂ ਆਂਦੀ ਐ ਯੋਗਾ ਕਰਨ ਨਾਲ ਬਹੁਤ ਬਹੁਤ ਬੈਨੀਫਿਟ ਮਿਲਦਾ ਯੋਗਾ
ਨਹੀ ਨਹੀ ਕੋਈ ਵੀ ਫਿਜ਼ਕਲ ਐਕਟੀਵਿਟੀ ਨਾ ਅਗਰ ਅਸੀ ਕਰਾਂਗੇ ਨਾ ਆਟੋਮੈਟਿਕਲੀ ਸਾਡੀ ਬੋਡੀ ਟੀ ਹੋ ਜਾਂਦੀ ਹੈ।
ਹਾਂ-
ਅਸੀ ਕਹਿਦੇ ਨਾ ਕਾਰ ਦੇ ਕਮ ਬੜੇ ਹੁੰਦੇ ਨੇ ਇਹੀਓ ਬਹੁਤ ਨੇ ਸਾਡੇ ਵਾਸਤੇ ਨਹੀ ਇਹਦੇ ਨਾਲ ਕੁਛ ਨੀ ਹੁਦਾ ਸਾਡੀ ਮਸਲ ਸਟਰ੍ਰੈਂਥ ਨੀ ਬਣਦੀ ਹੈ ਕਮਾਂ ਨਾਲ
ਆਪ ਯੋਗਾ ਜਾਣ ਨਾਲ ਨਾ ਇਨਾ ਦਿਮਾਗ ਫਰੈਸ਼ ਰਹਿਦਾ ਨਾ ਪੂਰਾ ਦਿਨ ਮਤਲਬ ਕਿ ਦਿਮਾਗ 'ਚ ਕੋਈ ਫਾਲਤੂ ਗੱਲਾਂ ਨਹੀ ਆਉਦੀਆਂ ਤੇ ਆਪਣਾ ਮਜ਼ਾ ਨਾਲ ਕੰਮ ਕਰਦੇ ਰਹੋ ਸਾਰਾ ਦਿਨ ਸਵੇਰੇ ਇਕ ਘੰਟਾ ਯੋਗਾ ਵਾਸਤੇ ਨਿਕਾਲ ਲੋ
ਹਾਂਜੀ ਬਿਲਕੁਲ ਸਹੀ ਗਲ ਨਿਕਾਲਣਾ ਚਾਹੀਦਾ ਮੈਂ ਵੀ ਕਹਿਦੀ ਹਾਂ ਮੈ ਵੀ ਕਰਾਂ ਯੋਗਾ ਪਰ ਟਾਈਮ ਨੀ ਲਗਦਾ ਜਦੋਂ ਮਿਲਦਾ ਫਿਰ ਮੈ ਕਰ ਲੈਦੀ ਹਾਂ
ਸਾਡੇ ਹਰ ਬਗੀਚੇ 'ਚ ਮਤਲਬ ਕਿ ਇਕ ਟੀਚਰ ਆਉਦੀ ਉਹ ਫਿਰ ਸਿਖਾਉਦੀ ਵੀ ਹੈ। ਮਤਲਬ ਕੋਚਿੰਗ ਕਲਾਸਿਸ ਵੀ ਫ੍ਰਰੀ ਆਫ ਚਾਰਜ ਕਰਦੀ ਹੈ। ਹਾਂ ਫੇਰ ਉਹ ਮਤਲਬ ਕਿ ਕੋ ਕਰਵਾਉਦੇ ਨੇ ਫਿਰ ਬਕਾਇਦਾ ਮਤਲਬ ਕੀ ਸਰਟੀਫਿਕੇਟ ਵੀ ਮਿਲਦਾ ਉਹਨਾਂ ਨੂੰ ਫਿਰ ਉਥੋ ਇਗਜ਼ਾਮ ਦੇਣ ਤੋ ਬਾਅਦ-
ਬਹੁਤ ਵਧੀਆ ਇਹ ਸਿਸਟਮ ਤੁਸੀ ਕਰੋ ਫਿਰ ਫੈਮਲੀ ਨੂੰ ਵੀ ਕਰਾਓ ਆਪਣੀ
ਹਾਂ ਉਹ ਮੈਨੂੰ ਤੇ ਬਹੁਤ ਕਹਿਦੀ ਨੇ ਮੈਡਮ ਕਿ ਤੁਸੀ ਮਤਲਬ ਕੀ ਸਿਖੋ ਪੈਹਿਲਿ ਦੇ ਵਾਸਤੇ ਨਾ ਫਿਰ ਟਾਈਮ ਬਹੁਤ ਨਿਕਾਲਣਾ ਪੈਦਾ
ਫੈਮਿਲੀ ਪਹਿਲਾ ਬੰਦਾ ਨੀ ਨਿਕਾਲਦਾ ਨਾ ਬੱਚੇ ਵੀ ਦੇਖਣੇ ਘਰ ਵੀ ਦੇਖਣਾ ਬੜਾ ਫਰਕ ਪੈਦਾ
ਇਹਨਾਂ ਦੇ ਕਿ ਪ੍ਰੋਗਰਾਮ ਹੁਦੇ ਨੇ ਚਾਰ- ਚਾਰ ਪੰਜ- ਪੰਜ ਘੰਟੇ ਦੇ ਪ੍ਰੋਗਰਾਮ ਹੁਦੇ ਨੇ ਪਰ ਅਸੀ ਕੰਟੀਨਿਊ ਇਨਾ ਟਾਈਮ ਨਿਕਾਲ ਨੀ ਪਾਉਦੇ ਆਪਣੇ ਵਾ ਕਰਕੇ
ਅਛਾ-
ਹਾਂ ਇਸ ਲਈ ਮੈ ਇਸ ਚੀਜ਼ ਅਵੋਇਡ ਕਰਨੀ ਵੈਸੇ ਯੋਗਾ ਕਰਨ ਜਾਦੀ ਹਾਂ ਮੈਨੂੰ ਬੜਾ ਮਜ਼ਾ ਆਉਦਾ ਬਹੁਤ ਇੰਟਰੇਸਟ ਮਨ ਲੋਗਏ ਹ ਮਬ ਕਿ ਸਭ ਮੈਨੂੰ ਮੇਰੇ ਨਾਲ ਮੇਰੇ ਕਹਿਣ ਨਾਲ ਬਹੁਤ ਜਣੇ ਮੇਰੇ ਨਾਲ ਜੁੜ ਗਏ ਨੇ ਸਵੇਰੇ ਸਾਰੇੇ ਬਣ ਜਾਈ ਤਾਂ ਇਕਦਮ ਹਾਂ- ਹਾਂ ਮੇਰਾ ਬਹੁਤ ਵਹਾਡਾ ਗਰੁੱਪ ਬਣਿਆ ਦਾ ਯੋਗਾ ਕਲਾਸ
ਹਾਂ ਸਹੀ ਗੱਲ ਯੋਗਾ ਤੇ ਜੋ ਹੈਗੀ ਨਾ ਡਾਇਟ ਦਾ ਸਟ ਪੈਂਦਾ ਬੋ ਉਤੇ ਫਿਕਲਕਵਿਟੀ ਸਟਕਟ ਜੋ ਅਸੀ ਸਾਰਾ ਦਿਨ 'ਚ ਖਾਂਦੇ ਹ ਨਾ ਉਹ ਜ਼ਿਆਦਾ ਇਫੈਕਟਿਵ ਚੀਜ਼ ਹੁਦੀ ਹੈ।
ਹ ਔਰ-
ਹੁਨ-
ਜਿਮ ਦਾ ਤੁਹਾਨੂੰ ਪਤਾ ਹੈ। ਜਿਮ ਦਾ ਕੀ ਹੁੰਦਾ ਹ ਜਿਮ ਕਰਲੋ ਦੋ ਮਹੀਨੇ ਕਰੋ ਤਿੰਨ ਮਹੀਨੇਛੇ ਮਹੀਨੇ ਕੰਟੀਿਨਿਊ ਕਰੋ ਫਿਰ ਜਦੋਂ ਜਿਮ ਛਡੋ ਨਾ ਉਹ ਵਾਪਿਸ ਆਪਣੇ ਉਤੇ ਉਹੀ ਇਫੈਕਟ ਆਉਣਾ ਚਾਲੂ ਹੋ ਜਾਦਾ ਇਸ ਲਈ ਮੈਨੂੰ ਜਿਮ ਚ ਤੇ ਬਿਲਕੁਲ ਇੰਟਰਸਟ ਹੈ। ਹੀ ਮ
ਹਾਂ ਤੇ ਫ਼ਰਕ ਤੇ ਪੈ ਜਾਂਦਾ ਚਲੋ ਸਹੀ ਗੱਲ
ਔਰ ਤੁਸੀ ਫੇਰ ਖਾ ਪੀ ਲਿਤਾ ਕੀ ਕੀਤਾ ਫਿਰ
ਅਸੀਂ ਕੁਛ ਨੀ ਬਸ ਰਾਤੀ ਦੇ ਡਿਨਰ ਸਾਡੇ ਘਰ ਤੇ ਬੜਾ ਸਿੰਪਲ ਹੁੰਦਾ ਹੈ।
ਅੱਛਾ,
ਹਾਂਜੀ ਦਾਲ ਜਾਂ ਫਿਰ ਸੂਪ ਇਹੀ ਉਹ ਕੁੱਝ ਬਣਾਦੇ ਹਾਂ ਅਸੀਂ,
ਰਾਤੀ ਦੇ ਆਲਮੋਸਟ ਹਲਕਾ ਫੁਲਕਾ ਹੀ ਬਣਾਉਂਦੇ ਨੇ,
ਰਾਤੀ ਵੈਸੇ ਵੀ ਸਾਨੂੰ ਬੜਾ ਹਲਕੀ ਰੋਟੀ ਖਾਣੀ ਚਾਹੀਦੀ ਹੈ।
ਹਾ
ਤੁਸੀਂ ਆਜ਼ਮਾ ਕੇ ਦੇਖਣਾ, ਤੁ ਜਿਸ ਦਿਨ ਤੁਸੀਂ ਰਾਤੀ ਹੈਵੀ ਖਾਓਗੇ, ਜਾਂ ਬਾਹਰ ਖਾਓਗੇ ਨਾ, ਤੁਹਾਡੀ ਆਟੋਮੈਟਿਕ ਸਵੇਰੇ ਨੀਂਦਰ ਨਹੀਂ ਖੂਲੇਗੀ।
ਹੂੰ, ਨਹੀਂ ਅਸੀਂ ਤੇ ਰਾਤੀ ਮੋਸਟਲੀ ਸਾਡੇ ਘਰ ਦਾਲ ਬਣਦੀਏ ਨਾਲ ਔਦੇ ਨਾਲ ਚੌਲ ਬਣਾ ਲਈ ਦੇਨੇ, ਹਲਕਾ ਫੁਲਕਾ ਖਾ
ਕਦੀ ਚਾਵਲ ਦਾ ਚਾਵਲ ਜਾਂ ਦਹੀਂ ਨਹੀਂ ਖਾਂਦੇ ਅ ਸਾਡੇ ਘਰ ਫੁਲ ਕਈ ਬੰਦੇ, ਹੁਣ ਤੇ ਮੈਂ ਉਹ ਵੀ ਬਿਲਕੁਲ ਘਟਾਤੀ, ਮੈਂ ਦੋ ਫੁਲਕੇ ਖਾਂਦੀ ਆ, ਮੈਂ ਰਾਤੀ ਉਹ ਵੀ ਇੱਕ ਫੁਲਕਾ ਖਾਂਦੀ ਆ ਬਸ
ਹਾਂ ਨਹੀਂ,
ਦੋ ਦੇ ਵੀ ਇੱਕ ਕਰ ਤੇ। ਅੱਠ ਵਜੇ ਰੋਟੀ ਖਾਂਨੇਂ ਆਂ, ਫੇਰ ਤਾਂ ਹੀ ਸਵੇਰੇ ਫਰ ਜਲਦੀ ਨੀਂਦ ਖੁਲ ਜਾਂਦੀ ਹੈ ਨੀਂਦ, ਤੇ ਫੇਰ ਸਵੇਰੇ ਦੀ, ਆਲਸ ਆ ਜਾਂਦੇ ਨੇ ਉੱਠਿਆ ਨੀ ਜਾਦਾਂ।
ਸਾਡੇ ਵੀ ਬਹੁਤ ਐ, ਮਤਲਬ ਕੀ ਕਿ ਸਾਨੂੰ ਤੇ ਚੋਲ ਦੁਪਹਿਰੇ ਵੀ ਚਾਹੀਦੇ ਨੇ, ਰਾਤੀ ਵੀ ਚਾਹੀਦੇ ਨੇ, ਚੋਲਾ ਬਿਨਾਂ ਤੇ ਚੱਲਦਾ ਹੀ ਨਹੀਂ ਹੈ।
ਅੱਛਾ ਜੀ, ਸਾਡੇ ਇੱਥੇ ਨੀ ਰਾਤੀ ਖਾਂਦੇ, ਕੋਈ ਨੀ ਖਾਂਦਾ।
ਹੂੰ, ਸਾਡੇ ਤੇ ਇਥੇ ਚਾਹੀਦੇ, ਗਰਮੀ ਬਹੁਤ ਪੈਂਦੀ ਨਾ। ਤੇ ਫੇਰ, ਸਾਨੂੰ ਮਤਲਬ ਕਿ ਗਰਮੀ ਚ ਰੋਟੀ ਬਣਾਣ ਦਾ ਵੀ ਬੜਾ ਆਲਸ ਆਦਾ ਵੇ।
ਹਾਂ ਬੜੀ ਗਰਮੀ, ਨਾਲੇ ਗਰਮੀ ਇੰਨੀ ਕੌਣ ਰਸੋਈਆਂ ਵਿੱਚ ਜਾ ਕੇ, ਫੁਲਕੇ ਬਣਾਈ, ਇਹ ਵੀ ਗੱਲ ਨਾ
ਹਾਂ, ਚੌਲ ਪਿਓ ਤੇ, ਚੋਲ ਰੱਖ ਤੇ, ਆਪੇ ਬੰਦੇ ਰਹਿੰਦੇ ਨੇ ਬੰਦ ਕਰਕੇ ਆ ਜਾਯੋ, ਬਣ ਗਏ ਚੌਲ,
ਬਸ, ਫੁਲਕੇ ਵਾਸਤੇ ਉਥੇ ਖਲੋਤੇ ਰਵੋ, ਹੈਨਾ ਗਰਮੀ ਚ
ਤੇ ਔ ਹੀ, ਤੇ ਫਿਰ ਸਵੇਰੇ ਜਲਦੀ ਉੱਠਣਾ ਹੁੰਦਾ ਹੈ, ਯੋਗਾ ਕਲਾਸ ਜਾਣਾ ਹੋਣਾ ਹੁੰਦਾ, ਫੇਰ ਇਸ ਤਰ੍ਹਾਂ ਹੀ ਰਹਿੰਦਾ ਕਿ ਹਾਂ ਵੀ ਰਾਤੀ ਜਲਦੀ ਫ੍ਰੀ ਹੋਈਏ, ਤੇ ਜਲਦੀ ਸੋਈਏ।
ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਐ।
ਹਾਂ, ਜਲਦੀ ਸੋਵਾਂਗੇ, ਤੇ ਜਲਦੀ ਉਠਾਂਗੇ, ਜਲਦੀ ਉ
ਹੁਣ ਮੈਂ ਵੀ, ਹੁਣ ਮੈਂ ਵੀ ਆਪਣੇ ਬੱਚੇ ਦਾ ਲੰਚ ਪੈਕ ਕਰਨਾ ਹੁੰਦਾ ਏ, ਬ੍ਰੇਕਫਾਸਟ ਬਣਾ ਕੇ, ਬੱਚੇ ਨੂੰ ਖੁਵਾਣਾ ਬੜਾ ਔਖਾ ਏ,
ਤੇ ਖੁਆ ਕੇ ਭੇਜ ਦੇ ਔ, ਜਾਂ ਫਿਰ ਨਾਲ ਦੇ ਦੇਂਦੇ ਔ ਟੀਫੀਨ।
ਮੇਰੀ ਗੁੜਿਆ ਜਾਂਦੀ ਹੈ ਨਾ, ਅੱਠ ਵਜੇ ਜਾਂਦੀ ਹੈ, ਇਲੈਵਨ ਓ ਕਲੋਕ ਤੇ ਉਹ ਵਾਪਸ ਹੀ ਆ ਜਾਂਦੀ ਹੈ।
ਅੱਛਾ-ਅੱਛਾ,
ਕਈ ਕ ਕਈ ਵਾਰੀ ਨਹੀਂ ਵੀ ਖਾ ਕੇ ਜਾਂਦੀ, ਨਾ ਮੈਨੂੰ ਇਹ ਟੈਂਸ਼ਨ ਨਹੀਂ ਹੁਨਦੀ, ਕਿਉਂਕਿ ਉਹਨੇ ਦੋ ਘੰਟੇ ਚ ਵਾਪਸ ਆ ਜਾਣਾ। ਇੱਕ ਫਰੂਟ ਬੋਕਸ ਨਾਲ ਹੁੰਦਾ, ਇੱਕ ਲੰਚ ਬੋਕਸ ਨਾਲ ਹੁੰਦਾ ਹੈ। ਦੋਨਾਂ ਚੋਂ ਅਗਰ ਭੁਖ ਲੱਗੇਗੀ, ਦੋਨਾਂ ਚੋਂ ਇਕ ਤੇ ਖਾ ਹੀ ਲਏਗੀ। ਅਗਰ ਭੁੱਖ ਲੱਗੇਗੀ, ਬਾਕੀ ਮੈਂ ਘਰ ਆ ਕੇ ਖਆ ਦਾਗੀ।
ਸਹੀ ਗੱਲ ਹੈਗੀ ਆ, ਹੂੰ ਆਹ ਬਚਾ
ਖਾ ਲੈਣਾ,
ਹਾਂ ਸਹੀ ਗੱਲ, ਦੋ ਘੰਟੇ ਤੇ ਪਤਾ ਹੀ ਨੀ ਲੱਗਦਾ, ਸਾਡਾ ਕੰਮ ਨੀ ਮੁੱਕਦਾ, ਬੱਚੇ ਘਰ ਆ ਜਾਂਣ। ਉਹ ਬੱਚੇ ਕੰਮ, ਕੰਮ ਨੀ ਮੁੱਕਦਾ, ਬੱਚੇ ਘਰ ਆ ਜਾਂਦੇ ਨੇ।
ਹੋਰ,
ਹਾਂ ਬਸ ਸਾਰਾ ਦਿਨ, ਏ ਹੋ ਦਿਨਚਰਿਆ ਚੱਲਦੀ ਰਹਿੰਦੀ ਹੈ।
ਹਾਂਜੀ-ਹਾਂਜੀ ਇਹ ਤੇ ਹੈ ਹੀ ਏ, ਬੱਚਿਆਂ ਦੇ ਅੱਗੇ ਪਿੱਛੇ
ਹਾਂ ਫਿਰ, ਘਰ ਦੇ ਕੰਮ ਕਰੋ
ਬਸ ਹੁਣ ਤੁਸੀਂ ਕਹਿੰਦੇ ਤੂੰ ਯੋਗਾ ਕਰਦੀ ਏ, ਹੁਣ ਮੇਰਾ ਐ ਹੀ ਔ ਯੋਗਾ
ਸਹੀ ਗੱਲ ਏ, ਅਸੀਂ ਤੇ ਬੇ ਖੂ ਹੈ ਨਾ ਜਿਹੜੇ ਕਹਿੰਦੇ ਆ ਯੋਗਾ ਕਰਨੇ ਆ, ਇਹ ਨੀ ਪਤਾ ਕਿ ਅਸੀ ਸਾਰਾ ਦਿਨ ਕੰਮ ਚ ਯੋਗਾ ਕਰ ਲੈਂਦੇ ਹਾਂ ਅੱਛਾ ਹਾਂ ਉਹਦੇ ਨਾਲ ਵੀ ਬਹੁਤ ਅ ਛਾ ਰਹਿੰਦਾ ਸੀੜੀਆਂ ਨਾਲ ਚੜੋ ਉੱਪਰ ਉਹ ਵੀ ਬਹੁਤ ਵਧੀਆ
ਹੋਰ ਮੈਨੂੰ ਤਾਂ ਇਨੀ ਪ੍ਰੈਕਿਸ ਹੈ ਮ ਦੋ-ਦੋ ਟੱਪ ਕ ਅਣੀ ਅ ਸਿੜੀ ਕਿਉਂਕਿ ਮੈਨੂੰ ਤਾਂ ਭੇਦ ਪੈ ਗਿਆ ਨਾ ਮੈਂ ਸਾਰਾ ਦਿਨ ਕੰਮ ਹੀ ਹੋ ਗਿਆ ਉੱਪਰ ਥੱਲੇ-ਉੱਪਰ ਥੱਲੇ, ਫ਼ਰਕ ਪੈ ਜਾਂਦਾ ਨਾ।
ਤੇ ਫੇਰ ਅੱਖਾਂ ਬੰਦ ਕਰਕੇ ਵੀ ਚੜ੍ਹ ਜਾਂਦੀ ਹੋਵੋਗੇ
ਹੋਰ ਸਹੀ ਗੱਲ
ਹੋਰ ਕੀ ਇਨੀ ਪ੍ਰੈਕਟਿਸ ਹੋ ਗਈ ਹੈ। ਹ ਪਹਿਲੇ ਮੈਂ ਜਿਹੜੇ ਘਰ ਚ' ਰਹਿ ਦੀ ਸੀ ਨਾ ਸਾਡਾ ਉੱਥੇ ਬੜੀ ਸੀੜੀਆਂ ਗਿਆ ਸੀ। ਤੇ ਹੁਣ ਤੇ ਸੀੜੀਆਂ ਚੜਨ ਦੀ ਆਦਤ ਹੀ ਖਤਮ ਹੋ ਗਈ ਹੈ।
ਬਸ ਇਹੀਓ ਨਾ ਹੁਣ ਥੱਲੇ ਥੱਲੇ ਹੋ ਗਿਆ ਨਾ ਸਾਡਾ ਇਹ ਕਰ
ਸਹੀ ਹੋ ਗਿਆ ਘਰ ਮੇਰਾ
ਪਹਿਲੇ ਜਦੋਂ ਮੈਂ ਮਤਲਬ ਥੱਲੇ ਹੀ ਰਹਿੰਦੇ ਸੀ। ਨਾਲੇ ਹੁਣ ਥੋੜਾ ਜਿਹਾ ਉੱਪਰ ਹੋ ਗਿਆ ਨਾ ਮਤਲਬ ਮਸ਼ੀਨ ਵਗੈਰਾ ਵੀ ਉੱਪਰ ਪਹਿਲੇ ਨੀ ਆਉਂਦੇ ਹੁੰਦੇ ਸੀ। ਪਹਿਲੇਸੀ ਰਾਤੀ ਸੋਹਨ ਅਸੀਂ ਉੱਪਰ ਆਉਂਦੇ ਸੀ। ਹੁਣ ਜਦੋਂ ਆਉਂਦੇ ਹਾਂ ਨਾ ਹੁਣ ਤੇ ਇੰਝ ਸ ਹੋ ਗਈ ਹੈ ਉੱਪਰ ਥੱਲੇ ਆਉਣ ਦੀ ਬਸ ਪੁੱਛੋ ਨਾ ਵੈਸੇ ਵੀ ਨਾ ਥੋੜੀ ਜਿ ਫੀਜ਼ੇ ਕਲੈਕਟ ਐਕਟੀਵਿਟੀ ਸਾਨੂੰ ਕਰਨੀ ਚਾਹੀਦੀ ਹੈ ਹੁਣ ਸਭ ਨਾਲ ਵਧੀਆ ਬੈਸਟ ਹੈਗਾ ਏ ਚੇਅਰ ਉਤਰਨਾ, ਚੜ੍ਹਨਾ ਸਭ ਵਧੀਆ ਪੌੜੀਆਂ ਚੜਨਾ ਉਨਾ ਕਹਿੰਦੇ ਬਹੁਤ ਵਧੀਆ ਹੁੰਦਾ
ਰਟੀਨ ਚ' ਕੁਛ ਨਾ ਕੁਛ ਰੱਖਣਾ ਚਾਹੀਦਾ ਜਾਂ ਵੋਕ ਕਰੋ ਜਾਂ ਯੋਗਾ ਕਰੋ ਹਮ
ਕਰਨੀ ਸ਼ੁਰੂ ਕੀਤੀ ਸੀ ਬਸ ਫੇਰੋਂ ਹੀ ਉਹ ਬੱਚਿਆਂ ਨੂੰ ਸਕੂਲ ਦਾ ਲੰਚ-ਲਚ ਪੈਕ ਕਰਨਾ ਹੁੰਦਾ ਹੈ। ਬ੍ਰੇਕਫਾਸਟ
ਕਰਵਾਉਣਾ ਤੁਹਾਨੂੰ ਪਤਾ ਹੈ ਬੱਚੇ ਨੂੰ ਬੜਾ ਔਖਾ ਏ
ਤੇ' ਬਸ ਇਹਦੇ ਵਿੱਚ ਟਾਈਮ ਬੀਤ ਜਾਂਦਾ ਹੁਣ ਜਾਣ ਹੀ ਨੀ ਹੁੰਦਾ
ਚਲੋ ਕੋਈ ਨੀ ਫੇਰ ਠੀਕ ਹੈ ਕੋਈ ਹੋਰ ਰਿਕੁਆਇਰਮੈਂਟ ਹੋਏਗੀ ਤੁਹਾਨੂੰ ਜਰੂਰ ਫੋਨ ਕਰਾਂਗੀ ਮੈਂ ਕਿਸ ਪੁੱਛਣਾ ਹੋਏਗਾ ਤੁਹਾਨੂੰ ਤੇ ਠੀਕ
ਹਾਂਜੀ-ਹਾਂਜੀ ਮੈਂ ਤੇ ਬਸ ਇਓ ਕਹਿੰਦੀ ਹਾਂ ਸਾਰਾ ਦਿਨ ਦੀ ਰੂਟੀਨ ਸਹੀ ਰੱਖੋ ਖਾਣਾ ਬਿਨਾਂ ਥੋੜਾ ਜਿਹਾ ਓਇਲ ਘਟਾ ਦੋ ਠੀਕ ਹੈ ਨਾ ਅਗਰ ਤਿੰਨ ਫੁਲਕੇ ਖਾਂਦੇ ਤੇ ਦੋ ਕਰ ਦੋ ਰਾਤੀ ਖਾਂਦੇ ਹੋ ਤੇ ਕਟਾ ਦੋ ਹਨਨਾ ਉਈ ਬਸ ਜੀ ਬਸ ਫੋਲੋ ਕਰਕੇ ਦੱਸੋ ਫਿਰ
ਹਾਂ ਠੀਕ ਹੈ ਤੁਹਾਡੀ ਗੱਲਾਂ ਤੇ ਅਮਲ ਕਰਾਂਗੇ ਅਸੀਂ ਠੀਕ ਕਿ ਨਾ ਹਾਂ ਚਲੋ ਸਤਿ ਸ਼੍ਰੀ ਅਕਾਲ-ਸਤਿ ਸ਼੍ਰੀ ਅਕਾਲ
ਓਕੇ ਜੀ।